ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਬਾਈ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੀ ਕਰਦੇ ਪਏ ਹੋ
ਬਸ ਕੁਛ ਨੀ ਹੁਣੇ, ਰੋਟੀ ਖਾਧੀ ਮੈਂ ਤੁਹਾਨੂੰ ਯਾਦ ਕਰਦਾ ਵੀ ਸੀ, ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨੀ ਹੋਈ। ਤੇ ਤੁਹਾਡਾ ਫੋਨ ਹੀ ਆ ਗਿਆ, ਵੇਖੋ ਮੇਰੇ ਫੋਨ ਚ ਬੈਲੈਂਸ ਨਹੀਂ ਸੀ ਮੈਂ ਤੁਹਾਨੂੰ ਫੋਨ ਕਰਨਾ ਸੀ ਮੈਂ। ਸ਼ਾਮੀ ਰਿਚਾਰਜ ਕਰਾਵਾਂਗਾ। ਤੇ ਗੱਲ ਕਰਾਂਗਾ।
ਹਾਂਜੀ-ਹਾਂਜੀ, ਮੈਂ ਵੀ ਯਾਦ ਕਰ ਰਿਹਾ ਸੀ, ਮੈਂ ਕਿਹਾ ਫੇਰ ਗੱਲ ਕਰ ਹੀ ਲਵਾਂ ਹੂੰ।
ਵਧੀਆ ਕੀਤਾ ਤੁਸੀਂ ਸਾਨੂੰ ਯਾਦ। ਠੀਕ ਹੈ ਬਹੁਤ ਵਧੀਆ ਗੱਲ ਐ।
ਹੋਰ ਕੁਛ ਨਵੀਂ ਤਾਜ਼ੀ ਸੁਣਾਓ।
ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਭ ਵਧੀਆ।
ਸਭ ਵਧੀਆ ਠੀਕ ਠਾਕ ਸਭ ਵਧੀਆ।
ਅੱਛਾ ਜੀ, ਕੀ ਕਰ ਰਹੇ ਸੀ।
ਉਹ ਬਸ ਆਪਾਂ ਕੁਛ ਤਿਆਰੀ ਕਰ ਰਹੇ ਸੀ। ਕੁਛ ਜਾਣ ਦੀ ਕਿਧਰੇ ਨੂੰ, ਹਾਂ ਬਸ ਕਰ ਰਹੀ ਤਿਆਰੀ ਸਮਰ ਦੀ। ਬ ਚਲਦੇ
ਚਲੋ, ਦਰਬਾਰ ਸਾਹਿਬ ਚਲੋ ਅਸੀਂ ਵੀ ਸਲਾਹ ਬਣਾ ਲੈਂਨੇ ਹਾਂ ਤੁਹਾਡੇ ਨਾਲ
ਹਾਂ ਕੋਈ ਗੱਲ ਨੀ ਅਜੇ ਤੇ ਥੋੜ੍ਹੀ ਤਿਆਰੀ ਕਰ ਰਹੇ ਹਾ, ਅਜੇ ਪੱਕਾ ਨੀ ਪਤਾ। ਪਰ ਹਾਂ, ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਜੀ ਕਰਹੀਏ ਦਰਸ਼ਨ
ਜੋ ਚਲੋ ਨਾਲ ਚੱਲਾਂਗੇ। ਭਾਵੇਂ ਸਾਡੀ ਫੈਮਿਲੀ ਹੋ ਜਾਏਗੀ, ਤੁਹਾਡੀ ਫੈਮਿਲੀ ਹੋ ਜਾਏਗੀ।
ਹਾਂ ਮੈਂ ਪੁੱਛਣਾ ਚ ਕਿ ਟ੍ਰਰੇਨ ਕਿ ਕਿਹੜੀ-ਕਿਹੜੀ ਟਰੇ ਹੈਗੀ।
ਬੜੀਆਂ ਟਰੇਨਾਂ ਦੇ ਵੀਰ ਜੀ ਸ਼ਾਨ ਏ ਪੰਜਾਬ ਏ ਜ ਸ਼ਤਾਬਦੀ ਏ ਗੋਲਡਨ ਟੈਂਪਲ ਜੇ ਆਪਣਾ ਕਹਿੰਦਾ ਪਿਆ ਵੀਰ ਜੀ ਟਰੇਨਾਂ ਬੜੀਆਂ ਨੇ ਸਾਰਾ ਦਿਨ ਟ੍ਰਰੇਨਾਂ ਚ ਜਿਵੇਂ ਤੁਸੀਂ ਲਗਾ ਲਓ, ਸ਼ਾਨ ਪੰਜਾਬ ਟਰੇਨ ਜੇ ਆਪਣਾ ਅਹ ਸ਼ਾਹਾਨ ਪੰਜਾਬ ਹੋ ਗਈ ਹੈ ਨਾ, ਤੇ ਆਪਣਾ ਅਹ ਜਨ ਸ਼ਤਾਬਦੀ ਗੋਲਡਨ ਟੈਂਪਲ ਬੜੀਆਂ ਨੇ, ਹਾਂਜੀ-ਹਾਂਜੀ,
ਹਾਂਜੀ,
ਅੱਛਾ,